ਹੈਲੋ। ਸਤਿ ਸ੍ਰੀ ਅਕਾਲ ਜੀ।
ਹਾਂਜੀ ਸਤਿ ਸ਼੍ਰੀ ਅਕਾਲ ਜੀ ਭਾਜੀ ਤੁਸੀਂ ਕੀ
ਹਾਂਜੀ ਠੀਕ ਹੈ ਜੀ ਠੀਕ ਆ ਆਪਾ ਠੀਕ ਆ। ਕੁਛ ਨੀ ਜੀ ਹਲੇ ਚਾਹ ਪੀਤੀ ਹੈ ਆਪਾ।
ਅੱਛਾ ਜੀ ਚਲੋ ਵਧੀਆ ਗੱਲ ਹੈ ਜੀ।
ਹਾਂਜੀ ਹੋਰ ਤੁਸੀਂ ਕਿ ਕਰ ਰਹੇ ਹੋ।
ਅਸੀਂ ਤਾਂ ਇੱਥੇ ਬੈਠੇ ਹੋਏ ਹਾ ਜੀ ਮੂਵੀ ਦੇਖਦੇ ਪਏ ਹਾਂ।
ਅੱਛਾ ਜੀ। ਅੱਛਾ ਜੀ। ਨਾ ਜੀ। ਨਾ ਜੀ ਬਸ ਜੀ ਤੁਸੀਂ ਵੇਖੋ।
ਕਿਉ ਜੀ।
ਕਿਆ ਕਹਿ ਰਹੇ ਜੀ।
ਮੈਂ ਕਿਹਾ ਕਿਉਂ ਜੀ ਕਿਉਂ ਨਹੀਂ ਆਦੇ ਤੁਸੀਂ।
ਨਾ ਜੀ, ਨਾ ਜੀ ਬਸ।
ਤੁਹਾਡਾ ਮਨ ਨਹੀ ਜੀ।
ਹਾਂਜੀ।
ਅੱਛਾ ਜੀ।
ਹੋਰ ਜੀ ਕਿੱਧਰ ਘੁੰਮਣ ਗਏ ਸੀ ਛੁੱਟੀਆਂ 'ਚ।
ਹਾਂਜੀ ਗਏ ਸੀ। ਆਪਾਂ ਨਾਨੀਘਰ ਗਏ ਸੀ। ਉਜ ਤੇ ਬਸ ਏਧਰ ਗਏ ਸੀ। ਮਾਲਦੇਵ ਗਏ ਸੀ।
ਅੱਛਾ ਜੀ।
ਹੂੰ ਤੁਸੀਂ ਕਿੱਥੇ ਗਏ ਸੀ।
ਅਸੀਂ ਆਪਾਂ ਥੋੜੇ ਗਏ ਸੀ ਮਨਾਲੀ ਗਏ ਸੀ। ਹਾਂ।
ਅੱਛਾ ਜੀ ਵਧੀਆ ਜੀ ਵਧੀਆ ਜਗ੍ਹਾ ਹੈ ਜੀ ਆ ਉਹ ਵੀ।
ਹਾਂਜੀ।
ਅੱਛਾ।
ਹਾਂਜੀ ਹੋਰ ਜੀ ਕਿਵੇਂ ਲੱਗਿਆ ਤੁਹਾਨੂੰ। ਘੁੰਮ ਕੇ ਦੇਹਰਾਦੂਨ ਪਹਾੜਾਂ ਵਿੱਚ।
ਹਾਂਜੀ।
ਫੇ ਤੁਹਾਨੂੰ ਘੁੰਮਕੇ ਪਹਾੜਾਂ ਵਿੱਚ
ਵਧੀਆ ਲੱਗਾ ਜੀ।
ਅੱਛਾ ਜੀ ਹੋਰ ਮੈਗੀ ਖਾਈ ਜੀ ਤੁਸੀਂ ਉੱਧਰ ਮੈਗੀ?
ਹਾਂਜੀ ਖਾਇਆ ਸੀ ਮਜ਼ਾ ਆ ਗਿਆ ਜੀ ਐ ਪਾੜ ਵਿੱਚ ਮੈਂ ਈ ਖਾਣਾ ਬੜਾ ਆਨੰਦ ਆਂਦਾ ਜੀ।
ਹਾਂਜੀ ਮੈਗੀ ਨਾਲ ਚਾਹ ਹੋਵੇ ਮਜ਼ਾ ਆ ਜਾਂਦੈ।
ਆਹਾ।
ਹਾਂਜੀ।
ਐਂਜ ਲੱਦੇ ਕਿ ਸਵਰਗ ਮੈਂ ਸਵ ਸਵਰਗੈਂ ਪਹੁੰਚ ਗਿਆ ਜੀ।
ਹਾਂਜੀ ਸਈ ਕੈ ਰੇ ਤੁਸੀਂ ਸਈ ਕੈ ਰੇ ਓ ਹਾਂਜੀ। ਹੋਰ ਜੀ ਓਰ ਹੋਰ ਬਾਦ ਚੋਂ ਕਿੱਧਰ ਜਾਣ ਦਾ ਪਲੈਨ ਹੈਗਾ ਤੁਹਾਡਾ?
ਸਾਡਾ ਪਲੈਨ ਅਹ ਸੋਚਦੇ ਪਏ ਥੀ ਅਸੀਂ ਤੋਂ।
ਹਾਂਜੀ।
ਕੀ ਵਿਦੇਸ਼ ਜਾਣ ਦਾ।
ਹਾਂਜੀ ਜਾਵਾਂਗੇ ਜੀ ਆਸਟ੍ਰੇਲੀਆ ਜਾਣ ਦਾ ਸਪਨਾ ਹੈਗੈ।
ਚਲੋ ਵਧੀਆ ਵਧੀਆ ਸੋਚ ਆ ਜੀ ਤੁਹਾਡੀ।
ਹੋਰ ਤੁਹਾਡਾ ਕਿੱਧਰ ਜਾਣ ਦਾ ਸਪਨਾ ਹੈਗੈ?
ਲੰਡਨ ਜਾਣ ਦਾ ਸ
ਲੰਡਨ ਅੱਛਾ ਹੋਰ ਜੀ? ਹੋਰ ਅੱਗੇ ਦਾ ਕੀ ਗੋਲ ਹੈਗੈ ਤੁਹਾਡਾ ਕੀ ਬਣਨਾ ਚਾਂਦੇ ਓ?
ਅਸੀਂ ਸੋਚਦੇ ਪਏ ਸੀ ਆਈ ਦੀ ਕੋਸ਼ਿਸ਼
ਸੀ ਏ ਬਣਨ ਦੀ ਓਦੇ ਨਾਲ ਓ ਬਣਨ ਲਈ ਤਾਂ ਬੜਾ ਪੜਨਾ ਪੈਂਦੈ।
ਹਾਂਜੀ ਬੜੀ ਮੇਹਨਤ ਕਰਨੀ ਪੈਂਦੀ ਓਨਾਂ ਦੇ।
ਹਾਂਜੀ। ਸੀਏ ਲਈ।
ਕਰੇਗੇ ਜੀ ਆਜ ਕੇ ਮੇਹਨਤ ਏ ਸਭ।
ਹਾਂਜੀ ਮੇਹਨਤ ਕਰੋ ਤੇ ਰੰਗ ਲਾਏਗੀ ਮੇਹਨਤ ਹੈਵੇ ਤੇ ਬਸ ਮੈਂ ਵੀ ਬਸ ਇੰਜੀਨੀਅਰ ਬਣ ਕੇ ਜਾਓ ਆਸਟ੍ਰੇਲਿਆ ਇੰਜਨੀਅਰ ਬਣ ਜਾ ਪੜ੍ਹ ਲਿਖ ਕੇ।
ਸਈ ਗੱਲ ਐ ਤੁਹਾਡੀ।
ਹੋਰ ਜੀ ਬਾਰ ਦਾ ਖਾਣਾ ਪਸੰਦ ਹੈਗਾ ਤੁਹਾਨੂੰ ਜੰਕ ਫੂਡ ਵਗੈਰਾ?
ਕਦੀ-ਕਦੀ ਖਾਂਦੇ ਆ, ਐ ਬਰਗਰ ਪੀਜ਼ਾ।
ਅੱਛਾ ਜੀ ਐਂਤਵਾਰ।
ਹੂੰ।
ਅੱਛਾ ਜੀ ਹੋਰ ਜੰਕ ਫੂਡ ਕੀ ਪਸੰਦ ਹੈਗਾ ਜੰਕ ਫੂਡ ਵਿੱਚ? ਨਾ ਜੀ ਨਾ ਕਦੇ-ਕਦੇ ਉਧਾਰ ਇੱਕ ਮਿੰਨੇ ਚ ਇੱਕ ਵਾਰ।
ਹਾਂਜੀ ਸਿਹਤ ਦਾ ਵੀ ਖਿਆਲ ਰੱਖਣਾ ਐ ਜੀ।
ਹਾਂਜੀ ਹੋਰ ਤੁਹਾਨੂੰ ਕੀ ਪਸੰਦ ਹੈਗਾ ਜੰਕ ਫੂਡ ਵਿਚ?
ਐ ਮੰਨ ਲੋ ਪੀਜ਼ਾ, ਪੀਜ਼ਾ ਦਾ ਤਾਂ
ਅੱਛਾ ਜੀ, ਜਿਆਦਾ ਜਿਆਦਾ ਵੀ ਨੀ ਖਾਈ ਖਾਈਦਾ ਹੁੰਦਾ ਉਹ।
ਅੱਛਾ ਜੀ।
ਹਾਂਜੀ ਔਰ ਆਈਸਕ੍ਰੀਮ ਖਾਂਨੇ ਓ ਗਰਮੀਆਂ ਚ?
ਹਾਂਜੀ ਅਸੀਂ ਖਾਂਦੇ ਆ। ਉਹ ਗਰਮ ਵਿੱਚ ਸੂਟ ਕਰਦੀ ਐ ਜੀ ਸਾਨੂੰ।
ਓਕੇ ਹਾਂਜੀ ਹੋਰ ਕਿਹੜੀ-ਕਿਹੜੀ ਆਈਸ ਕ੍ਰੀਮ ਖਾਂਦੇ ਓ?
ਐ ਜਾਦਾ ਤਾਂ ਚੌਕਲੇਟ ਵਾਲੀ ਖਾ
ਚੋਕਲੇਟ ਵਾਲੀ, ਉਹ ਜਿਹੜੀ ਕਾਲੀ-ਕਾਲੀ ਹੁੰਦੀ। ਬਾਏ
ਹਾਂਜੀ-ਹਾਂਜੀ।
ਅੱਛਾ ਜੀ ਹੋਰ ਨਿੱਕਾ ਭਰਾ ਹੈਗਾ ਤੁਹਾਡਾ ਵੱਡਾ ਭਰਾ?
ਸਾਡਾ ਵੱਡਾ ਭਰਾ ਹੈ ਜੀ ਉਹ ਜੋਬ ਕਰਦਾ ਜੀ।
ਅੱਛਾ ਜੀ ਆਫਿਸ ਜਾਂਦਾ ਹੁੰਦਾ? ਆਫਿਸ ਜਾਨਾ ਉਹ ਕਿ ਪੜ੍ਹ ਰਿਹਾ?
ਹਾਂਜੀ-ਹਾਂਜੀ ਔਫਿਸ ਜਾਂਦਾ, ਪੜ੍ਹ ਸਾਥ-ਸਾਥ ਪੜ੍ਹ ਵੀ ਰਿਹਾ ਔਫਿਸ ਵੀ ਜਾਂਦਾ।
ਅੱਛਾ ਜੀ ਦੋਨਾਂ ਹੋਰ ਤੁਸੀਂ ਕਿਹੜੇ ਈਅਰ ਚ ਹੈਗੇ ਉਹ ਕੋਲੇਜ ਦੇ?
ਸਾਡਾ ਦੂਜਾ ਯੀਅਰ ਚੱਲ ਰਿਹਾ ਜੀ।
ਅੱਛਾ ਜੀ ਮੇਰਾ ਤੇ ਜੀ ਬੀ ਕੌਮ ਦਾ ਥਰਡ ਈਅਰ ਚਲ ਰਿਹਾ।
ਵਧੀਆ ਵਧੀਆ ਗੱਲ ਹੈ ਜੀ ਤੁਸੀਂ ਤਾਂ ਸਾਡੇ ਸੀਨੀਅਰ ਹੋ ਜੀ ਫਿਰ।
ਹਾਂਜੀ-ਹਾਂਜੀ। ਹੋਰ ਦੱਸੋ ਜੀ ਠੀਕ ਹੈ? ਹਾਂਜੀ, ਵੇਖਦੇ ਹਾਂ ਜੀ। ਹੋਰ ਜੀ ਤੁਸੀਂ ਕਿਹੜਾ ਮੈਚ ਵੇਖਦੇ ਹੋ ਆਸਟ੍ਰੇਲੀਆ ਇੰਡੀਆ ਦਾ ਵੇਖਿਆ? ਜਿਹੜਾ ਉਹ ਰੱਦ ਹੋ ਗਿਆ ਸੀ ਇੱਕ ਵਾਰੀ ਬਰਸਾਤ ਆਈ ਸੀ ਕੀ ਹੋ ਗਿਆ ਸੀ ਉੱਧਰ।
ਹਾਂਜੀ ਇੰਡੀਆ ਇੰਗਲੈਂਡ ਦਾ ਇੰਡੀਆ ਇੰਗਲੈਂਡ ਦਾ ਹੋਵਾ ਸੀ ਇੱਕ ਤਾਰੀਖ ਨੂੰ। ਅੱਛਾ ਉਹ ਰੱਦ ਹੋ ਗਿਆ ਸੀ।
ਅੱਛਾ ਜੀ ਯਾਰ ਇਹ ਮੈਚ ਬੜੇ ਰੱਦ ਹੁੰਦੇ ਨੇ ਜੀ।
ਇਹ ਬਾਰ ਇਹ ਬਾਰਿਸ਼ ਦੀ ਵਜ੍ਹਾ ਤੇ ਹੁੰਦੇ ਆ।
ਹਾਂਜੀ ਸਹੀ ਕਹਿ ਰਹੇ ਹੋ ਜੀ ਤੁਸੀਂ।
ਹਾਂਜੀ
ਹੋਰ ਜੀ ਤੁਹਾਨੂੰ ਕੀ-ਕੀ ਪਸੰਦ ਹੈਗਾ, ਖੇਲਨਾ ਖੇਡਦੇ ਹੋ ਤੁਸੀਂ? ਹਾਂਜੀ ਹੋਰ ਜੀ, ਅੱਗੇ ਕੀ ਕਰਦੇ ਓ? ਹਾਂਜੀ-ਹਾਂਜੀ ਕਦੇ ਕਦਾ ਖੇਲ ਲੈਨੇ ਆ ਜੀ। ਦੋਸਤਾਂ ਨਾਲ।
ਹਾਂਜੀ, ਕਦੀ-ਕਦੀ ਦੂਜੇ ਖੇਲ ਵੀ ਖੇਲਣਾ ਚਾਹੀਦਾ ਜੀ।
ਹਾਂਜੀ ਦੋਸਤ ਦੋਸਤਾਂ ਨਾਲ ਖੇਲਣਾ ਚਾਹੀਦਾ ਜੀ ਉਹਦੇ ਨਾਲ ਉਹਨਾਂ ਨਾਲ ਵੀ ਥੋੜਾ ਟਾਈਮ ਸਪੈਂਡ ਕਰਨਾ ਚਾਹੀਦਾ ਹੈ।
ਹਾਂ, ਤੁਹਾਡੇ ਕਿੰਨੇ ਦੋਸਤ ਦੋਸਤ ਆ ਜੀ?
ਮੇਰੇ ਜੀ ਘੱਟੋ ਘੱਟ ਮੇਰੇ ਦੋਸਤ ਹੈਗੇ ਨੇ। ਘੱਟੋ ਘੱਟ ਗਲੀ ਵਾਲੇ ਹੈਗੇ ਨੇ ਨਾਲੇ ਬਾਹਰ ਵਾਲੇ ਵੀਹ ਪੱਚੀ ਦੋਸਤ ਹੈਗੇ ਨੇ ਬਸ ਜੀ ਮੇਰੇ।
ਚਲੋ ਬੜੀ ਵਧੀਆ ਚੀਜ਼ ਏ।
ਹਾਂਜੀ ਹੋਰ ਹੋਰ ਤੁਹਾਡੇ ਕਿੰਨੇ ਦੋਸਤ ਹੈਗੇ ਨੇ।
ਸਾਡੇ ਵੀ ਹੈ ਪੰਦਰਾਂ ਵੀਹ ਹੈ ਜੀ।
ਅੱਛਾ ਜੀ ਹੋਰ ਜੀ।
ਹੋਰ ਤੁਸੀਂ ਚਾਹ ਪੀਂਦੇ ਹੋ ਐ ਗਰਮੀ ਵਿੱਚ।
ਹਾਂ ਇੱਕ ਵਾਰ ਸਿਰ ਦਰਦ ਹੋ ਰਿਹਾ ਹੋਣਾ ਬਰਸਾਤ ਆ ਰਹੀ ਹੈ। ਪਕੌੜੇ ਨਾਲ ਚਾਹ ਪੀ ਲੈਂਦੇ ਆ ਜੀ। ਮੰਮੀ ਵਗੈਰਾ ਪਕੌੜੇ ਬਣਾ ਲੈਂਦੇ ਨੇ। ਤੁਸੀਂ ਪੀਂਦੇ ਹੋ ਚਾਹ। ਤੁਸੀਂ ਪੀਨੇ ਹੋ ਚਾਹ। ਕਦੇ ਕਦੇ ਪੀਨੇ ਆ। ਅੱਛਾ ਜੀ। ਕਦੇ-ਕਦੇ ਪੀਣੀ ਚਾਹੀਦੀ ਹੈ ਜੀ, ਗਰਮੀ ਚ ਜ਼ਿਆਦਾ ਪੀਣੀ ਵੀ ਨੀ ਚਾਹੀਦੀ। ਨਾਲੇ ਕੋਲਡ ਕੋੋਫੀ ਪੀਓ ਸ਼ੇਕ ਪੀਓ ਜਿਹੜੀ ਜੰਕ ਫੂਡ ਵਗੈਰਾ ਨਹੀਂ ਖਾਣਾ ਚਾਹੀਦਾ ਜੀ ਬਾਹਰ ਦਾ।
ਸਹੀ ਗੱਲ ਏ ਤੁਹਾਡੀ ਵੀ।
ਹੋਰ ਜੀ ਹੋਰ ਦੱਸੋ ਕਿੱਧਰ ਕਿੱਧਰ ਗਏ ਹੋ ਘੁੰਮਣ ਤੁਹਾਨੂੰ ਕੀ ਕੀ ਵਿਖਿਆ ਉੱਧਰ। ਮੈਂ ਕਹਿ ਰਿਹਾ ਜੀ ਕਿਥੇ ਕਿਥੇ ਘੁੰਮਣ ਗਏ ਸੀ ਨਾਲੇ ਕੀ ਕੀ ਵੇਖਿਆ ਤੁਹਾਨੂੰ ਉਧਰ।
ਅਸੀਂ ਦਿੱਲੀ ਗਏ ਸੀ। ਤੇ ਦਿੱਲੀ ਵਿੱਚ ਇੰਡੀਆ ਗੇਟ ਦੇਖਿਆ ਸੀ। ਕੁਤੁਬ ਮੀਨਾਰ ਦੇਖਿਆ ਸੀ। ਇਹ ਦਰਸ਼ਨ ਕਰਨੀ ਗਏ ਸੀ।
ਅੱਛਾ ਜੀ। ਹਾਂਜੀ ਉਹ ਆਪਣਾ ਗੁਰਦੁਆਰਾ ਹੈਗਾ ਨਾ ਬਾਂਗਲਾ ਸਾਹਿਬ।
ਹਾਂਜੀ ਬੜਾ ਵੱਡਾ ਹੈ ਜੀ। ਉੱਥੇ ਵਿਦੇਸ਼ੀ ਲੋਕ ਆਉਂਦੇ ਆ ਜੀ।
ਅੱਛਾ ਜੀ। ਹਾਂਜੀ ਬਾਹਰੋਂ ਬਾਹਰੋਂ ਜਾਣੇ ਆਦੇ ਉਥੇ। ਕਨੇਡਾ ਵਗੈਰਾ ਤੋਂ ਆਸਟ੍ਰੇਲੀਆ ਵਗੈਰਾ ਤੋ। ਬਾਹਰੋ ਦੇਸ਼ ਚੋਂ ਲੋਕ ਮੱਥਾ ਟੇਕਣ ਆਉਂਦੇ ਹੋਣੇ ਗੁਰੂ ਮਹਾਰਾਜ ਦੇ ਦਰਸ਼ਨ ਕਰਨ। ਹਾਂਜੀ-ਹਾਂਜੀ। ਹੋਰ ਦੱਸੋ ਜੀ ਔਨਲਾਈਨ ਸ਼ੋਪਿੰਗ ਕਰਦੇ ਹੋ ਤੁਸੀਂ ਓਨਲਾਈਨ ਸ਼ੋਪਿੰਗ।
ਹਾਂਜੀ ਕਰਦੇ ਅਜ ਕੱਲ੍ਹ ਔਨਲਾਈਨ ਦਾ ਜ਼ਮਾਨਾ ਹੈ ਜੀ।
ਹਾਂਜੀ ਅੱਜ ਕੱਲ੍ਹ ਤਾਂ ਔਨਲਾਈਨ ਦਾ ਜ਼ਮਾਨਾ ਹੀ ਹੈ ਜੀ ਬਾਹਰ ਕੌਣ ਜਾਂਦਾ ਅੱਜ ਕੱਲ੍ਹ ਸਮਾਨ ਲੈਣ। ਘਰੇ ਘਰੇ ਜਿਹੜਾ ਫੋਨ ਕਰੋ ਤੇ ਆ ਰਿਹਾ। ਪਹਿਲੇ ਤਾਂ ਲੋਕੀ ਜਿਹੜੇ ਹੈਗੇ ਸੀ ਪੁਰਾਣੇ ਟਾਈਮ ਚ ਸਾਡੇ ਬੇਬੇ ਬਾਪੂ ਦੇ ਟਾਈਮ ਚ ਖੁਦ ਹੀ ਜਾਂਦੇ ਨੇ ਬਾਹਰ ਸਮਾਨ ਲੈਣ ਹੁਣ ਤੇ ਘਰ ਬੈਠੇ ਬੈਠੇ ਬਸ ਸਮਾਨ ਆ ਜਾਂਦਾ ਹੈ। ਰਾਤੀ ਵੀ ਡਿਊਟੀ ਚੱਲਦੀ ਉਹਨਾ ਦੀ ਰਾਤੀ ਰਾਤੀ ਸਮਾਨ ਆ ਜਾਂਦਾ ਹੈ ਰਾਤੀ ਜਿਹੜ ਮੰਗ ਔਨਲਾਈਨ ਜਿਹੜਾ ਮਰਜ਼ੀ ਮੰਗਵਾ ਲੋ ਚਿਪਸ ਮੰਗਵਾ ਲੋੋ ਕੁਰਕੁਰੇ ਮੰਗਾ ਲੋ ਰਾਤੀ ਆ ਜਾਂਦਾ ਹੈ ਮੇਰੇ ਨਿੱਕੇ ਭਰਾ ਨੂੰ ਵੀ ਬੜੀ ਗੰਦੀ ਆਦਤ ਪਈ ਹੋਈ ਰਾਤੀ ਮੰਗਵਾਉਣ ਦੀ ਉਹਨੂੰ ਵੀ ਮਨਾ ਕਰਦਾ ਵਾਂ। ਜੀ ਵੇਖੋ ਰਾਤੀ ਰਾਤੀ ਸੌਣ ਦਾ ਟਾਈਮ ਹੁੰਦਾ ਉਹ ਵਿਚਚਾਰੇ ਡਿਊਟੀ ਕਰਦੇ ਰਹੇ। ਘਰ ਵਾਲੇ ਕੋਲੋਂ ਪੈਸੇ ਕਮਾਉਂਦੇ ਨੇ ਕੀ ਮਜਬੂਰੀ ਹੈਗੀ। ਉਹਨਾਂ ਦੀ ਵੀ ਕੁੱਛ ਪਤਾ ਹੈ ਜੀ ਸਹੀ ਕਹਿ ਰਿਹਾ ਜ ਸਹੀ ਕਹਿ ਰਿਹਾ ਨਾ ਮੈਂ।
ਹਾਂਜੀ ਤੁਸੀਂ ਸਹੀ ਕਹਿ ਰਹੇ ਜੀ ਇਹ ਤੁਹਾਨੂੰ ਪਤਾ ਪਲਿੰਕ ਚੱਲਦੇ ਰਾਤ ਨੂੰ।
ਹਾਂਜੀ ਬਲਿੰਕਿਟ ਚੱਲਦਾ ਹੈ ਜੀ। ਇਧਰ ਸੋਪਸੀ ਵਗੈਰਾ ਵੀ ਚੱਲਦਾ ਹੈ। ਇੱਕ ਸ਼ੋਪਸੀ ਹੈਗਾ ਫਲਿਪਕਾਰਟ ਵਗੈਰਾ ਹੈਗਾ ਔਨਲਾਈਨ ਸ਼ੋਪਿੰਗ ਕਦੇ ਤੁਸੀਂ ਇਲੈਕਟੋਨਿਕ ਦੀ ਸ਼ੋਪਿੰਗ ਕੀਤੀ ਹੈ।
ਹਾਂਜੀ ਕੀਤੀ ਹੈ ਫੋਨ ਟੀਵੀ ਅ ਏ ਏ ਸੀ ਜੀ। ਏ ਸੀ ਜੀ ਕੀਤੀ ਹੈ।
ਅੱਛਾ ਜੀ। ਹੋਰ ਤੁਹਾਨੂੰ ਕੀ ਕੀ ਵਧੀਆ ਆਦਾ ਸਮਾਨ ਕਿ ਥੋੜ੍ਹਾ ਖ਼ਰਾਬ ਆ ਜਾਂਦਾ ਏ।
ਇਹ ਮੋਬਾਇਲ ਟੀ ਵੀ ਇਹ ਸੀ ਨਾ ਇਹ ਦੇ ਕੇ ਆਉਣਾ ਚਾਹੀਦਾ ਇਹ ਸ਼ੋਪ ਵਿੱਚ। ਸ਼ੋਪ ਦੇ ਲੈ ਕੇ ਆਉਣਾ ਚਾਹੀਦਾ ਇਹ ਔਨਲਾਈਨ ਨਾ ਥੋੜ੍ਹੀ ਕੁਛ ਖ਼ਰਾਬ ਆਉਂਦੀ ਹੈ ਜੀ।
ਸਹੀ ਕਹਿ ਰਹੇ ਹੋ ਜੀ ਤੁਸੀਂ।
ਵਿਸ਼ਵਾਸ ਨੇ ਔਨਲਾਈਨ ਵਿੱਚ।
ਹਾਂਜੀ ਕਈ ਇੱਕ ਵਾਰ ਪਰ ਲੋਕੀ ਵਿਸ਼ਵਾਸ ਕਰ ਲੈਂਦੇ ਨੇ ਬਾਹਰੋਂ। ਸਮਾਨ ਮੰਗਾ ਲੈਂਦੇ ਨ। ਇੱਕ ਸਾਡੀ ਗਲੀ ਚ ਨਾ ਇੱਕ ਮੁੰਡੇ ਨੇ ਨਾ ਕੱਪੜੇ ਮੰਗਵਾਏ ਸੀ। ਉਹ ਕੱਪੜ ਵੇਖੋ ਜੀ ਅੱਜ ਕੱਲ ਦੇਖੋ ਕੱਪੜੇ ਹੀ ਮਹਿੰਗੇ ਆਉਂਦੇ ਨੇ। ਉਹ ਕੱਪੜਾਏ ਸੀ ਪੰਦਰਾਂ ਸੌ ਰੁਪਏ ਦੇ ਦੋ ਜੋੜੇ ਉਸ ਮੁੰਡੇ ਤੇ ਗਏ ਸੀ ਉਲਟਾ ਕਪੜੇ ਕਰਕੇ ਡਿਲੀਵਰੀ ਵਾਲਾ ਮੁੰਡਾ ਭੱਜ ਗਿਆ ਹੁਣ ਬਸ ਪੜ੍ਹਦੇ ਰੱਖੇ ਪੰਦਰਾਂ ਸੌ ਰੁਪਏ ਵੇਸਟ ਕਰ ਉਹਦੇ ਬੇਚਾਰੇ ਦੇ ਗਲੀ ਚ ਹੀ ਰਹਿੰਦਾ ਉਹ ਤੁਹਾਡੀ
ਤੁਹਾਡੀ ਸਹੀ ਗੱਲ ਹੈ ਜੀ
ਬਸ ਓਨਲਾਈਨ ਦਾ ਜ਼ਮਾਨਾ ਹੀ ਬੜਾ ਉਹ ਹੋ ਗਿਆ ਸਾਰੇ ਔਨਲਾਈਨ-ਔਨਲਾਈਨ ਅੱਜ ਕਲ੍ਹ ਤੇ ਸਬਜ਼ੀਆਂ ਘਰ ਦਾ ਰਾਸ਼ਨ ਵਗੈਰਾ ਵੀ ਔਨਲਾਈਨ ਆ ਜਾਂਦਾ ਹੈ ਬਲਿੰਕਟ ਤੋਂ
ਗੱਲ ਹੈ
ਹਾਂਜੀ ਫਰੂਟ ਸਬ ਕੁਛ ਓਨਲਾਈਨ ਦੁੱਧ ਵਗੈਰਾ ਓਨਲਾਈਨ ਦਾ ਜ਼ਮਾਨਾ ਸੀ ਪਹਿਲਾਂ ਤਾਂ ਘਰ ਦੀ ਔਰਤਾਂ ਵਗੈਰਾ ਸਾਰੇ ਜਾਂਦੇ ਸੀ ਬਾਹਰ ਸਬਜ਼ੀਆਂ ਲੈਣ ਆਉਣ ਤੇ ਘਰ ਬੈਠੇ-ਬੈਠੇ ਸਾਰਾ ਕੁੱਝ ਆ ਜਾਂਦਾ ਹੈ
ਸਹੀ ਗੱਲ ਐ
ਬਾਹਰੋਂ ਜਾ ਕੇ ਸਮਾਨ ਲੈ ਕੇ ਆਣਾ ਕਿ ਘਰ ਬੈਠੇ-ਬੈਠੇ ਆ
ਅਸੀਂ ਤਾਂ ਦੋਨੋਂ ਕਰਦੇ ਹਾਂ ਕ ਕਦੇ ਕਦੀ ਘਰ ਮੰਗਾ ਲੈਂਦੇ ਹਾਂ ਕਦੀ ਬਾਹਰ ਲੈ ਕੇ ਜਾਂਦੇ ਹਾਂ
ਅੱਛਾ ਜੀ ਚਲੋ ਵੀ ਠੀਕ ਏ ਬਾਹਰ ਵੀ ਜਾਣਾ ਚਾਹੀਦਾ ਬਾਹਰ ਜਾਵਾਂ ਵੀ ਖਾਣੀ ਚਾਹੀਦੀ ਹੈ ਘਰ ਬੈਠੇ-ਬੈਠੇ ਵੀ ਜ਼ਿਆਦਾ ਬੈਠਣਾ ਨਹੀਂ ਚਾਹੀਦਾ ਘਰ
ਹਾਂਜੀ-ਹਾਂਜੀ ਇਹ ਤੁਹਾਡੀ ਸਹੀ ਗੱਲ ਹੈ ਇਹ ਗੱਲ ਦੱਸੋ
ਹਾਂਜੀ ਪੁੱਛੋ ਜੀ
ਹਾਂਜੀ ਤੁਸੀਂ ਇਹ ਮ ਇਹਨਾਂ ਨੂੰ ਦੱਸੋ ਕਿ ਇਹ ਅਹ ਨਿਊਜ਼ ਦੇਖ ਜ ਜਦੀ ਨਿਊਜ਼ ਦੇਖਦੇ ਹਾਂ ਤੇ ਉੱਥੇ ਸਹੀ ਆਂਦੀ ਹੈ ਇਹ ਜੋ ਅਹ ਸਮਾਚਾਰ ਆਉਂਦਾ ਸਹੀ ਆਉਂਦਾ ਹੈ ਗ਼ਲਤ ਆਉਂਦਾ ਜੀ
ਪਤਾ ਨਹੀਂ ਜੀ ਸਾਨੂੰ ਵੀ ਹ ਸਹੀ ਆਉਂਦਾ ਜੀ ਇੱਕ ਵਾਰੀ ਆਪਾਂ ਵੀ ਖ਼ਬਰ ਛੁਪਾਈ ਸੀ ਇੱਕ ਜਿਹੜਾ ਤੁਹਾਨੂੰ ਦੱਸਿਆ ਗਲੀ ਚ ਚੋਰੀ ਹੋ ਗਈ ਸੀ ਇੱਕ ਵਾਰੀ